ਠੀਕ ਆ ਮੈਡਮ। ਹਾਂਜੀ ਹਾਂ ਠੀਕ ਆ ਤੁਸੀਂ ਦੱਸੋ।
ਸਭ ਠੀਕ-ਠਾਕ ਜੀ ਹੋਰ ਕੀ ਕਰਦੇ ਸੀ ਰੋਟੀ-ਪਾਨੀ ਖਾਲੇਆ
ਹਾਂਜੀ ਹਾਂ ਰੋਟੀ-ਪਾਨੀ ਖਾਕੇ ਹੋਰ ਤੁਸੀਂ ਖਾ ਲੇਆ ਰੋਟੀ-ਪਾਨੀ।
ਹਾਂਜੀ, ਹਾਂਜੀ ਖਾ ਲੇਆ ਰੋਟੀ-ਪਾਨੀ।
ਅੱਛਾ, ਅੱਛਾ ਕੀ ਬਣਾਇਆ ਸੀ ਅੱਜ ਤੁਸੀਂ?
ਅੱਜ ਅਸੀਂ ਕਰੇਲੇ ਬਣਾਏ ਸੀ ਜੀ। ਤੇ ਦਾਲ ਬਨਾਈ ਸੀ ਬੱਚੇ ਆਏ ਵੀ ਆ ਛੂਟੀਆ 'ਚ
ਅੱਛਾ-ਅੱਛਾ ਹਾਂਜੀ।
ਹਾਂ ਹਾਂਜੀ ਹਾਂਜੀ ਛੁਟੀਆਂ ਹੋਈਆਂ ਬੱਚੇਆਂ ਨੂੰ ਦੱਸ ਕੌਣ ਹਾਂਜੀ। ਹੈਜੀ, ਹੈਜੀ। ਹੈਲੋ ਹੈਲੋ। ਵਾਜ਼ ਕੰਮ ਆ ਬਾਅਦ ਕੱਢਦੇ ਸੀ, ਹਾਂ, ਹਾਂਜੀ, ਹਾਂਜੀ
ਹਾਂਜੀ ਹਾਂ ਅੱਜ ਸਾਡੇ ਬੈ
ਹਾ ਅੱਛਾ ਜੀ, ਅੱਛਾ ਜੀ। ਠੀਕ ਆ ਜੀ, ਹਾਂਜੀ, ਹਾਂਜੀ।
ਹੋਰ ਕੀ ਕਰ, ਕੀ ਕਰਦੇ ਸੀ। ਫ ਹੈਲੋ